ਹੈਲੋ।
ਹਾਂਜੀ, ਸਸਸ਼੍ਰੀ ਕਾਲ।
ਸੱਸਰੀ ਕਾਲ, ਹੋਰ ਕੀ ਹਾਲ ਨੇ ਤੁਹਾਡੇ?
ਬੱਸ ਵਧੀਆ, ਹੋਰ ਤੁਸੀਂ ਕੀ ਕਹਿ ਰਹੇ ਸੀ?
ਬੱਸ, ਕੁਛ ਨਹੀਂ ਬੱਚੇ ਘੁੰਮਣ ਦਾ ਕਹਿ ਰਹੇ ਨੇ ਤੇ ਮੈਂ ਕਿਹਾ ਚਲ ਤੁਹਾਡੇ ਕੋਲ ਪੁੱਛਣੀ ਆ ਦਿੱਲੀ ਚਲੋ ਆਣੇ ਆ, ਅਸੀਂ ਕੀ ਘੁੰਮਣ ਵਾਸਤੇ ਹੈਗਾ ਦਿੱਲੀ?
ਕੋਣ ਦਿੱਲੀ 'ਚ' ਦਿੱਲੀ 'ਚ' ਵੈਸੇ 'ਤੇ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
ਕਾਫ਼ੀ ਜਗ੍ਹਾ ਨੇ ਘੁੰਮਣ ਜੇ ਤੁਸੀਂ 'ਤੇ ਗੁਰਦੁਆਰੇ ਵਗੈਰਾ ਵੀ ਜਾ ਸਕਦੇ ਓ।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
ਲਾਲ ਕਿਲ੍ਹਾ ਹੋ ਗਿਆ।
ਹਾਂਜੀ-ਹਾਂਜੀ।
ਨਾ ਵੈਸੇ ਤਾਂ ਅਗਰ ਗਰਮੀਆਂ 'ਚ' ਥੋੜ੍ਹਾ ਉਹ ਰਹਿੰਦਾ ਕਿਉਂਕਿ ਗਰਮੀ ਹੁੰਦੀ ਐ, ਨਾ ਹੁੰਦੀ ਐ ਜ਼ਿਆਦਾ।
ਹਾਂਜੀ।
ਹਾਂ, ਜਿਵੇਂ ਥੋੜਾ ਬੰਦਾ ਖੁੱਲ੍ਹੇ ਮੌਸਮ 'ਚ' ਆਏ ਨਾ ਅਹ, ਬਹੁਤ ਅੱਛਾ ਰਹਿੰਦਾ, ਬਟ ਇਹ ਸ਼ਾਮ ਨੂੰ ਤਾਂ ਠੰਡਾ ਹੋ ਹੀ ਜਾਂਦਾ ਸੀਪੀ ਜਾ ਸਕਦੇ ਹੋ ਤੁਸੀਂ, ' ' 'ਕਨਾਟ ਪਲੇਸ'। ਬਹੁਤ ਅੱਛੀ ਮਾਰਕੀਟ ਆ ਉੱਥੇ ਬਹੁਤ ਅੱਛਾ ਖਾਣਾ ਵੀ ਮਿਲਦਾ ਹੈਗਾ, ਬਹੁਤ ਅੱਛੀ ਚੀਜ਼ਾਂ।
ਇੱਕ ਅਕਸ਼ਰਧਾਮ ਵੀ ਮੈਂ ਸੁਣਿਆ ਅਕਸ਼ਰਧਾਮ ਵੀ ਹੈਗਾ ਦਿੱਲੀ ਵਿੱਚ
ਹਾਂ, ਅਕਸ਼ਰਧਾਮ ਮੰਦਿਰ ਆ। ਉਹ, ਉਹ ਵੀ ਬਹੁਤ ਪਿਆਰਾ ਹੈ, ਮੈਂ ਗਈ ਹੋਈ ਹਾਂ ਉੱਧਰ ਵੀ ਬਹੁਤ ਅੱਛਾ ਬਹੁਤ ਹੀ ਪਿਆਰਾ, ਓਧਰ ਤੇ ਮੀਨਸ ਤੁਸੀਂ ਜਾਓਗੇ ਨਾ ਤੁਹਾਡੇ ਸਾਰਾ ਦਿਨ ਲੱਗ ਜਾਏਗਾ।
ਅੱਛਾ-ਅੱਛਾ।
ਹਾਂਜੀ, ਪਹਿਲੇ ਉਹਦੇ 'ਤੇ ਚੈਕਿੰਗ ਬਹੁਤ ਜ਼ਿਆਦਾ। ਹੋ ਤੁਸੀਂ ਸਾਨੂੰ ਫੋਨ ਵਗੈਰਾ ਕੁਛ ਵੀ ਅਲਾਊਡ ਨੀ ਆ ਉੱਥੇ ਲਿਜਾਣ ਲਈ
ਹਮ।
ਹਮ।
ਅਸੀਂ ਫੋਟੋ ਵਗੈਰਾ ਨਹੀਂ ਖਿੱਚ ਸਕਦੇ ਮਤ
ਨਹੀਂ-ਨਹੀਂ ਉੱਧਰ ਕੋਈ ਵੀ ਕਿਸੇ ਦੀ ਮੀਨਸ ਫੋਟੋ ਆਹ ਅ ਕੇ ਫੋਨ ਹੀ ਨਹੀਂ ਅਲਾਊਡ ਕੁਛ ਵੀ ਅਲਾਊਡ ਨਹੀਂ ਐ, ਕੈਮਰਾ ਵਗੈਰਾ ਯ ਵੋ ਕੁਛ ਵੀ ਨੀ ਅਲਾਊਡ ਨਹੀਂ ਆ ਉੱਧਰ
ਹਮ-ਹਮ।
ਹਮ, ਨਹੀਂ ਬਹੁਤ ਅੱਛੀ ਜਗ੍ਹਾ ਬਹੁਤ ਪਿਆਰਾ ਮੰਦਿਰ ਬਣਿਆ ਹੋਇਆ। ਉੱਥੇ ਇੱਕ ਮੂਵੀ ਸ਼ੋ ਵੀ ਹੁੰਦਾ ਹੈਗਾ। ਹਾਂ ਇਹ ਸ਼ਾਮ ਨੂੰ। ਹੋ ਜਵੇਂ ਛੇ-ਸੱਤ ਵਜੇ ਤੋਂ ਬਾਅਦ, ਉੱਧਰ ਫਾਊਂਟੇਨ ਸ਼ੁਰੂ ਹੋ ਜਾਂਦੇ ਆ। ਉੱਥੇ ਜਿਵੇਂ ਨਾ ਬਹੁਤ। ਵੱਡੀ ਜਗ੍ਹਾ ਬਣੀ ਹੋਈ, ਉੱਥੇ ਨਾ ਕਲਰਫੁਲ ਫਾਂਊਟੇਨ ਨਿਕਲਦੇ, ਜਿਵੇਂ ਜੋ ਵੀ ਮਿਊਜ਼ਿਕ ਗਾਏਗਾ ਨਾ।
ਹਾਂਜੀ।
ਜਿਵੇਂ ਸਮਝੋ ਮਿਊਜਿਕ ਦੀ ਆਵਾਜ਼ ਬਹੁਤ ਤੇਜ਼ ਆ, ਤੇ ਚੜ੍ਹਨਾ ਇੱਕ ਦਮ ਉੱਪਰ ਜਾਏਗਾ। ਉਹ ਜਿਵੇਂ ਹਲਕੀ ਆਵਾਜ਼ ਆਏਗੀ, ਜਿਵੇਂ ਪਿਆਨੋ ਨਹੀਂ ਚੱਲਦਾ ਉੱਪਰ-ਨੀਚੇ ਉਪਰ, ਨਹੀਂ ਪੂਰਾ ਉਵੇਂ ਚੱਲੇਗਾ। ਅਲੱਗ-ਅਲੱਗ ਲਾਈਟਿੰਗ ਆਏਗੀ, ਰੈਡ, ਪਰਪ- ਲ, ਯੈਲੋ ਮੀਨਸ, ਬਹੁਤ ਹੀ ਅੱਛਾ ਲੱਗਦਾ, ਬੈਠਣਾ ਉੱਧਰ। ਤੇ ਸ਼ਾਮ ਦੇ ਵਕਤ।
ਇੱਕ ਬੰਗਲੌਰ 'ਚ ਵੀ ਹੈਗਾ ਨਾ।
ਨਹੀਂ ਮੈਨੂੰ, ਮੈਨੂੰ ਨੀ ਪਤਾ ਇਸ
ਅਕਸ਼ਰਧਾਮ ਨਹੀਂ, ਫਾਊਂਟੇਨ ਵਾਲਾ ਸਿਸਟਮ ਹੈ, ਜਿਹੜਾ।
ਅੱਛਾ, ਅੱਛਾ ਨਹੀਂ ਮੈਂ ਨੀ ਦੇਖਿਆ, ਮੈਂ ਤੇ ਇਹ ਅਕਸ਼ਰਧਮ ਚ ਦੇਖਿਆ ਹੋਇਆ, ਮੀਨਸ ਇੰਨਾ ਸਕੂਨ ਮਿਲਦਾ ਨਾ ਉੱਧਰ ਵੀ ਜਾ ਕੇ।
ਹੂੰ- ਹੂੰ- ਹੂੰ।
ਹਾਂ ਮੈਂ ਵੀ ਆਪਣੇ ਟਊਸ਼ਨ ਟਾਈਮ ਦੇ ਵਿੱਚ, ਸਾਡੇ ਟਿਊਸ਼ਨ ਵਾਲੇ ਸਰ ਲੈ ਕੇ ਗਏ ਸੀ, ਟਵੈਲਥ ਕਲਾਸ 'ਚ ਸੀ ਆਪਾਂ। ਹਾਂ ਯ ਬੀਕੋਮ ਵਗੈਰਾ ਕਰ ਸੀ। ਤਦ ਦਾ ਟਾਈਮ ਏ, ਮੀਨਸ ਬਹੁਤ ਅੱਛਾ ਲੱਗਿਆ ਸੀ।
ਹੋਰ ਗੁਰਦੁਆਰੇ ਵਗੈਰਾ, ਸ਼ੀਸ਼ਗੰਜ।
ਸ਼ਹੀਸ਼ਗੰਜ ਸਾਹਿਬ ਤੇ ਬਹੁ ਸੰਗਤ ਆਂਦੀ ਏ, ਬਹੁਤ ਸ਼ਾਂਤੀ ਮਿਲਦੀ ਏ, ਉੱਧਰ ਵੀ ਤੁਸੀਂ ਜਾ ਸਕਦੇ ਹੋ।
ਬੰਗਲਾ ਸਾਹਿਬ ਹੋਸ਼ ਸੀਸਗੰਜ 'ਚ ਕਾਫੀ ਦੂਰ ਪੈ ਜਾਂਦੇ ਹੋਣਗੇ, ਅਗਰ ਆਓ ਵੀ, ਦੋ ਦਿਨ 'ਚ ਵੇਖ ਤਾਂ ਨਹੀਂ ਸਕਦੇ, ਇੱਕ ਦਿਨ 'ਚ।
ਨਹੀਂ- ਨਹੀਂ ਇੱਕ ਦਿਨ 'ਚ ਹੋ ਜਾਏਗਾ, ਬੰਗਲਾ ਸਾਹਿਬ ਔਰ ਸ਼ੀਸ਼ਗੰਜ ਸਾਹਿਬ। ਇਹ ਥੋੜਾ ਜਿਹਾ, ਅਹ ਉਹ ਏ, ਤੁਸੀਂ ਬੰਗਲਾ ਸਾਹਿਬ ਦੇ ਨਾਲ ਨਾ, ਰਕਾਬਗੰਜ ਚਲੀ ਜਾ ਸਕਦੇ ਹੋ। ਨਾਲ ਨਾਨਕਸਰ ਜਾ ਸਕਦੇ ਹੋ, ਇਹ ਤਿੰਨ ਗੁਰਦੁਆਰੇ ਤੁਸੀਂ ਇਕੱਠੇ ਦੇਖ ਸਕਦੇ ਹੋ।
ਅੱਛਾ।
ਹਾਂ, ਸ਼ੀਸ਼ਗੰਜ ਸਾਹਿਬ ਦਾ ਰਸਤਾ ਨਾ ਥੋੜਾ, ਸੀਪੀ ਸਾਈਡ ਤੋਂ ਜਾ ਕੇ ਅਲੱਗ ਤੋਂ ਹੁੰਦਾ, ਬੰਗਲਾ ਸਾਹਿਬ ਤੋਂ ਵੀ ਵੈਸੇ ਉਹ ਗੁਰਦੁਆਰੇ ਦਾ ਰਸ ਤਾਂ ਪੰਦਰਾਂ-ਵੀਹ ਮਿੰਟ ਦਾ ਹੀ ਹੈ, ਇਸ ਤੋਂ ਜ਼ਿਆਦਾ ਨਹੀਂ ਹੈ।
ਅੱਛਾ, ਬੱਚੇ ਵੈਸੇ ਘੁੰਮਦੇ ਤੇ ਰਹਿੰਦੇ ਨੇ, ਫਿਰ ਗੁਰਦੁਆਰੇ ਵਿੱਚ ਲੈ ਕੇ ਜਾਣਾ ਚਾਹੀਦਾ ਨਾ ਬੱਚਿਆਂ ਨੂੰ। ਤਾਂ ਵੀ ਜੁੜਨਗੇ ਬੱਚੇ, ਗੁਰਦੁਆਰਿਆਂ ਚ ਨਾਲ ਜੁੜਨਗੇ, ਬ ਚੇ ਗੁਰਦੁਆਰੇ।
ਤੁਸੀਂ ਮੰਨੋਗੇ ਹੁਣੇ ਸਾਡੇ ਇੱਥੇ ਨਾ, ਅਹ ਸਾਡੇ ਜਦੋਂ ਵੀ ਇਹ ਛੁੱਟੀਆਂ ਹੁੰਦੀਆਂ ਨਾ। ਗਰਮੀਆਂ ਦੀਆਂ, ਸਾਡੇ ਇੱਥੇ ਗੁਰਦੁਆਰੇ 'ਚ ਗੁਰਮਤ ਕੈਂਪ ਚੱਲਦੇ ਏ।
ਅੱਛਾ।
ਹਾਂ, ਮੇਰੀ ਦੋਨੋ ਬੇਟੀਆਂ ਜਾਂਦੀਆਂ ਨੇ, ਉਹਨਾਂ ਨੂੰ ਪਾਠ ਸਿਖਾਦੇ ਨੇ। ਜਪੁਜੀ ਸਾਹਿਬ ਦਾ, ਚੁਪਈ ਸਾਹਿਬ ਦਾ। ਅਨੰਦ ਸਾਹਿਬ ਦਾ। ਜਿਵੇਂ ਪੰਜ ਪੋੜੀਆਂ ਹੋ ਗਈਆਂ। ਅਰਦਾਸ ਵੀ ਬੱਚੇ ਕਰਦੇ ਆ। ਸਭ ਕੁਛ ਬੱਚੇ ਕਰਦੇ ਆ ਉੱਥੇ ਪਾਠ ਜਿਹੜੇ ਵੱਡੇ-ਵੱਡੇ ਬੱਚੇ ਨੇ, ਛੋ- ਟੇ ਬੱਚਿਆਂ ਨੂੰ ਪੰਜਾਬੀ ਸਿਖਾਦੇ ਨੇ। ਹਰਮੋਨੀਅਮ ਸਿਖਾਦੇ ਮੇਰੀ ਵੱਡੀ ਵਾਲੀ ਬੇਟੀ ਤੇ ਹਰਮੋਨੀਅਮ ਸਿੱਖ ਰਹੀ ਆ। ਉਹਨੂੰ ਇੱਕ ਸਾਲ ਹੋ ਗਿਆ ਸਿੱਖਦੇ-ਸਿੱਖਦੇ।
ਅੱਛਾ, ਸਾ-
ਹੁਣ ਕਹਿੰਦੀ ਐ ਕਿ ਮੰਮਾ ਮੈਨੂੰ ਹਰਮੋਨੀਅਮ ਲੈ ਕੇ ਦੋ।
ਅੱਛਾ, ਹਮਹ, ਅ- ਅੱਛੀ ਗੱਲ ਲਿਆ ਦੋ ਨਾ ਬੱਚਾ ਮਤਲਬ ਜੁੜਿਆ ਰਹਿੰਦਾ, ਸ਼ਬਦ ਵੀ ਬੋਲਦਾ ਬੱਚਾ। ਸੋਹਣਾ ਲੱਗਦਾ ਬੱਚਾ। ਹੁਣ ਸਾਡੇ ਪੂਲ ਬੱਚੇ ਪੜ੍ਹਦੇ ਨੇ। ਹੁਣ ਸਾਡੇ ਮੈਂ ਆਪਣੇ ਬੱਚਿਆਂ ਨੂੰ ਮਤਲਬ ਸਿੱਖ ਵਾਲੇ ਸਕੂਲ 'ਚ ਹੀ ਪਾਇਆ ਸਿੱਖਾਂ ਦੇ ਸਕੂਲ 'ਚ ਈ ਪਾਇਆ ਹੋਇਆ। ਉੱਥੇ ਵੀ ਸ਼ ਮਤਲਬ ਨਾ ਥਰਡ ਕਲਾਸ ਤੋਂ ਈ ਨਾ ਪੰਜਾਬੀ ਸ਼ੁਰੂ ਹੋ ਜਾਂਦੀ ਐ।
ਹਾਂਜੀ-ਹਾਂਜੀ।
ਟੈਂਥ ਤੀਕਰ ਹੈਗੀ ਐ ਬਸ ਪੰਜਾਬੀ। ਹਾਰਮੋਨੀਅਮ ਸਿਖਾਦੇ ਨੇ। ਹੁਣ ਪ੍ਰੇਅਰ 'ਚ ਹੁੰਦੇ ਨੇ, ਪਾਠ ਵਗੈਰਾ ਕਰਾਦੇ ਨੇ।
ਹਾਂਜੀ।
ਅਰਦਾਸ ਹੁੰਦੀ ਏ।
ਹਾਂਜੀ।
ਹੋਰ ਮਹੀਨੇ 'ਚ ਇੱਕ ਵਾਰ ਸਕੂਲ ਦੇ ਅੰਦਰ ਹੀ ਉਹਨਾਂ ਨੇ ਗੁਰਦੁਆਰਾ ਬਣਾਇਆ ਗਾ। ਸਾਡੇ ਸਕੂਲ ਦੇ ਅੰਦਰ ਨਾ ਗੁਰਦੁਆਰਾ ਬਣਿਆ ਦਾ ਉਹ ਮਹੀਨੇ ਦੇ ਮਹੀਨੇ ਲੈ ਜਾਂਦੇ ਨੇ।
ਠੀਕ ਏ। ਨਹੀਂ ਅੱਛੀ ਗੱਲ ਏ, ਉੱਥੇ ਫਿਰ ਬੱਚਿਆਂ ਨੂੰ ਕੀ ਤਨ ਵੀ ਕਰਵਾਉਂਦੇ ਹੋਏ ਨਾ, ਜੋ ਉੱਥੇ ਸਿੱਖਦੇ ਆ।
ਹਾਂ ਮੇਰੇ ਬ ਮੇਰਾ ਛੋਟਾ ਬੇਟਾ ਏ। ਉਹਨੇ ਪਾਰਟੀਸਪੇਟ ਕਰਦਾ ਮਤਲਬ ਥਰਡ ਕਲਾਸ ਤੋਂ ਹੀ ਪਾਰਟੀਸਪੇਟ ਕਰ ਕੀਤਾ ਉਹਨੇ ਨਾਈਨਥ ਏਟਥ ਤੱਕ ਕੀਤਾ। ਤਾ ਉਹਨੇ।
ਹਮਮਮ।
ਪ੍ਰਾਈਜ਼ ਕਦੇ ਸੈਕਿੰਡ ਆਇਆ, ਕਦੇ ਥਰਡ, ਕਦੇ ਫਸਟ ਆ ਗਿਆ।
ਹ ਨਹੀਂ ਬਹੁਤ ਅੱਛੀ ਗੱਲ ਐ। ਏਦਾਂ ਬੱਚੇ ਨਾ ਆਪਣੀ ਗੁਰਬਾਣੀ ਨਾਲ ਵੀ ਜੁੜਦੇ ਹੈਗੇ। ਹੈਗੇ, ਗੁਰਦੁਆਰੇ ਵੀ ਜਾਂਦੇ ਐ, ਅੱਜ-ਕੱਲ੍ਹ ਤੇ ਬਹੁਤ ਅੱਛਾ ਹੈਗਾ ਐ।
ਹਮ ਹਮ ਹਮ ਨਹੀਂ ਮੇਰਾ ਬੇਟਾ ਕਰਦਾ ਸੀ। ਕੁਰਬਾਨਣੀ ਵਗੈਰਾ ਬੋਲ ਲੈਂਦਾ ਬੇ- ਹੋ ਈ ਸਿੱਖਿਆ ਹੋਇਆ, ਮੈਂ ਕਿਹਾ ਕਰਿਆ ਕਰੋ।
ਹਾਂਜੀ-ਹਾਂਜੀ।
ਇਸੇ ਬਹਾਨੇ ਚਲੋ ਕੀਰਤਨ ਵਗੈਰਾ ਹੋ ਜਾਂਦਾ। ਉਜ ਤੇ ਜੇ ਬੱਚਿਆਂ ਨੇ ਤਾਂ ਕਰਨਾ ਨਹੀਂ।
ਨਹੀਂ ਸਹੀ ਕਹਿ ਰਹੇ ਓ, ਸਹੀ ਕਹਿ ਰਹੇ ਓ।
ਟ ਇਸ ਵਾਸਤੇ ਲੱਗ ਜਾਂਦਾ ਬੱਚਿਆਂ ਨੂੰ ਉਹ ਵੀ ਯਾਦ ਹੋ ਜਾਂਦੇ ਨੇ।
ਹਾਂਜੀ, ਹੁਣ ਸਾਡ, ਹਾਂਜੀ ਬੋਲੋ।
ਹੁਣ ਸਾਡੇ ਸਕੂਲ 'ਚ ਏ ਪੱਗ ਬਣਨਾ ਵੀ ਮਤਲਬ ਕੰਪੀਟੀਸ਼ਨ ਵਗੈਰਾ ਵੀ ਹੁੰਦੇ ਨੇ।
ਹਾਂ ਟਰਬਨ ਦੇ ਕੰਪੀਟੀਸ਼ਨ ਇੱਧਰ ਸਕੂਲੇ ਸਮਰ- ਕੈਂਪ ਚ ਵੀ ਸਿਖਾਦੇ ਸੀ ਜਿਹੜੇ ਬੱਚੇ ਆ ਨਾ। ਉਹਨਾ ਨੂੰ ਫਿਰ ਪ੍ਰਾਈਜ਼ ਵੀ ਮਿਲਦਾ ਜੋ ਅੱਛੀ ਪੱਗ ਬੰਨਦਾ।
ਹਾਂ ਮੈਂ ਨਾ ਮੇਰਾ ਹੁਣ ਵੱਡਾ ਬੇਟਾ ਆ ਨਾ ਜਿਹੜਾ
ਹਾਂਜੀ।
ਤੇ ਸਿਕਸਥ ਕਲਾਸ ਵਿੱਚ ਨਾ ਪੱਗੜੀ ਦਾ ਕੰਪੀਟੀਸ਼ਨ ਹੋ ਜਾਂਦਾ। ਟਰਬਨ ਦਾ ਤੇ ਲੈਤ ਤੇ ਗਿਆ, ਮੈਂ ਕਿਹਾ ਤੈਨੂੰ ਬੰਨੀ ਥੋੜ੍ਹਾ ਆਦੀ ਏ, ਮਤਲਬ ਨਾ ਫਿਫਥ ਤੇ ਕਲਾਸ ਚ ਹੀ ਨਾ ਘਰ ਬੈਠੇ-ਬੈਠੇ ਪਾਪਾ ਦੀ ਪੱਗ ਚੁੱਕੀ।
ਹਾਂਜੀ, ਉਹ ਬੱਚਿਆਂ ਨੂੰ ਸ਼ੌਕ ਹੁੰਦਾ ਨਾ ਨਵਾਂ-ਨਵਾਂ।
ਹਾਂ ਬਣ-ਬਣ ਕੇ ਦੇਖਦਾ ਰਿਹਾ ਜਦੋਂ ਫਿਰ ਸਿਕਸ ਕਲਾਸ ਵਿੱਚ ਨਵਾਂ-ਨਵਾਂ ਆਇਆ ਨਾ ਤੇ ਪੱਗ ਨਾ ਚੁੱਕ ਕੇ ਲੈ ਗਿਆ, ਪਾਪਾ ਦੀ ਐ।
ਹਮ
ਤੇ ਸਕੂਲ ਕੋਂਪੀਟੀਸ਼ਨ ਹੋਇਆ ਅ ਪ੍ਰਾਈਜ਼ ਲੈ ਕੇ ਆ ਗਿਆ। ਫਸਟ ਪ੍ਰਾਈਜ਼। ਮੈਡਮ ਨਾਲ ਫੋਨ ਆਇਆ। ਮੈਂ ਮੈਡਮ ਮੈਨੂੰ ਯਕੀਨ ਨਹੀਂ ਐ। ਮੇਰੇ ਬੇਟੇ ਨੂੰ ਤੇ ਪੱਗ ਬੰਨਨੀ ਨਹੀਂ ਆਂਦੀ। ਕਹਿੰਦੀ ਨਹੀਂ ਤੁਹਾਡੇ ਬੇਟੇ ਨੇ ਬੰਨੀ ਆ। ਉਹਨੂੰ ਫਸਟ ਪ੍ਰਾਈਜ਼ ਮਿਲਿਆ।
ਹਾਂ।
ਮਤਲਬ ਸਿਕਸਥ ਕਲਾਸ ਤੋਂ ਲੈ ਕੇ ਟੈਂਨਥ ਤੱਕਣ ਇਲੈਵਨਥ ਤਿੱੱਕਣ। ਉਹਨੇ ਪਗੜੀ ਕੋਂਪੀਟੀਸ਼ਨ ਕੀਤਾ ਕਦੀ ਸੈਕਿੰਡ, ਕਦੀ ਫਸਟ।
ਨਹੀਂ ਬਹੁਤ ਅੱਛੀ ਗੱਲ ਐ। ਬੱਚਿਆਂ ਨੂੰ ਪਾਕ ਆਨੀ ਵੀ ਚਾਹੀਦੀ ਐ।
ਹਾਂ ਹੁਣ ਛੋਟਾ ਐ ਉਹ ਥੋੜ੍ਹਾ ਲੇਟ ਸਿੱਖਿਆ।
ਹਮ
ਵੱ ਵੱਡਾ ਬੇਟਾ ਤੇ ਸਾਰੇ ਕੰਮ ਬਹੁਤ ਜਲਦੀ ਸਕੂਲ ਚ ਏਈਓ ਕੋਂਪੀਟੀਸ਼ਨ ਵਗੈਰਾ ਦੇਖਦਾ ਰਹੇਗਾ। ਦੇਖਦਾ ਰਹੇਗਾ।
ਹਾਂਜੀ। ਹਾਂ ਐਵੀ ਬੱਚੇ ਦੇ ਸ਼ੌਕ ਹੁੰਦਾ ਨਾ ਤਾਂ ਹੀ ਸਿੱਖ ਪਾਂਦੇ ਆ ਤੇ ਅੱਧੇ ਕਰਦੇ ਆ।
ਸਾਨੂੰ ਸਿਖਾਣ ਦੀ ਲੋੜ ਦੀ ਨਹੀਂ ਪਈ ਪੱਗ। ਬੱਚੇ ਨੂੰ ਪੱਗ ਸਿਖਾਈਏ। ਉਲਟਾ ਖੁਦ ਸਿਖਾਂਦਾ ਪਾਪਾ। ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ। ਅੱਜ-ਕੱਲ੍ਹ ਐ ਟਰੈਂਡ ਚੱਲਦਾ ਪਿਆ। ਪਾਪਾ ਇਸ ਤਰ੍ਹਾਂ ਨੀ ਇਸ ਤਰ੍ਹਾਂ ਕਰੋ। ਪੱਗ ਇਸ ਤਰ੍ਹਾਂ ਬੰਨੋ।
ਪਿਆਲਾ ਸ਼ਾਹੀ ਹੁੰਦਾ ਐ ਪਤਾ ਨੀ ਕੋਈ ਨੋਰਮਲ ਪੱਗ ਪੈਂਦੇ ਆ। ਕੋਈ ਐ ਵਾਲੀ ਕਹਿੰਦੇ ਆ ਅੱਜ- ਬਹੁਤ ਚੱਲ ਰਹੀ ਐਗੀ ਆ‌। ਅਲੱਗ-ਅਲੱਗ ਪੱਗਾਂ ਦੇ ਸਟਾਈਲ।
ਹਾਂ-ਹਾਂ ਹੁਣ ਗੁਰਦੁਆਰੇ ਚ ਵੀ ਤਾਂ ਸਿਖਾਂਦੇ ਹੀ ਨੇ ਸਾਡੇ ਇੱਥੇ ਗੁਰਦੁਆਰੇ ਚ। ਸੰਡੇ ਦੇ ਸੰਡੇ ਸਿਖਾਂਦੇ ਨੇ ਬੱਚੇ ਜਾਂਦੇ ਨੇ ਛੋਟੇ ਬੱਚੇ ਵੀ ਹੈ। ਸਾਡੇ ਦਰਾਣੀ ਵਗੈਰਾ ਦੇ।
ਹਾਂ।
ਮੈਂ ਕਿਹਾ ਭੇਜਾਂਗੇ ਬੱਚਿਆਂ ਨੂੰ ਵੀ ਸਿੱਖਣਗੇ।
ਨਹੀਂ ਅੱਛੀ ਗੱਲ ਐ। ਮੈਂ ਤੇ ਆਪਣੇ ਜਿਵੇਂ ਆਪਾਂ ਕਦੀ ਕਿਤੇ ਜਾਣਾ ਹੁੰਦਾ ਨਾ ਅੱਜ ਤੇ ਚੱਲਦੀ ਨਾ ਵੱਟਾਂ ਵਾਲੀ ਪੱਗ ਜਿੱਥੇ ਪੂਰੀ ਵੱਟ ਵੱਟ ਜੇ ਪਏ ਹੁੰਦੇ ਆ। ਮੈਂ ਆਪਾਂ ਜਦੋਂ ਕਿੱਤੇ ਲੇਟ ਹੋ ਰਹੇ ਹੁੰਨੇ ਆ ਨਾ। ਮੈਂ ਇਹਨਾਂ ਨੂੰ ਕਹਿੰਨੀ ਆ ਤੁਸੀਂ ਵੱਟਾਂ ਵਾਲੀ ਪੱਗ ਪਾਲੂ ਜ਼ਿਆਦਾ ਅੱਛੀ ਲੱਗੇਗੀ ਜਲਦੀ ਕਰੋ ਬਸ।
ਤਾਂ ਵੀ ਬਣਦਾ ਐ।
ਹਾਂ ਨਹੀਂ। ਬਹੁਤ ਅੱਛੀ ਲੱਗਦੀ ਐ।
ਹਮ।
ਪਲੇ ਉਹ ਜਿਵੇਂ ਜੋ ਨੀਟ ਐਂਡ ਕਲੀਨ ਹੁੰਦੇ ਆ। ਉਹ ਹੁੰਦਾ ਚਲੋ ਥੋੜੇ ਵਿਆਹਵਾਂ ਦੇ ਵਿੱਚ ਪੈਂਟ ਕੋਟ ਦੇ ਨਾਲ ਉਹ ਚਾਹੀਦੀ ਐ। ਜਿਹੜੀ ਇੱਕਦਮ ਇੱਕ-ਇੱਕ ਕਲੀ ਆਂਦੀ ਐ ਨਾ ਉਹਨੂੰ। ਕੱਲੀ ਕਹਿੰਦੇ ਆ ਸ਼ਾਇਦ ਹਾਂ। ਜਿਵੇਂ ਹੁਣ ਟੀ ਸ਼ਰਟ ਜੀਨਸ ਪਾਈ ਔਰ ਇਹਨਾਂ ਤੇ ਵੱਟ ਵੱਟਾਂ ਵਾਲੀ ਪੱਗ ਅੱਛੀ ਲੱਗਦੀ ਐ। ਸਗੋਂ
ਹਮ-ਹਮ ਇਹ ਮੇਰੇ ਹਸਬੈਂਡ ਨਾ ਸ਼ੁਰੂ ਤੋਂ ਵੱਟਿਆਂ ਵਾਲੀ ਬੰਦੇ ਨੇ ਇਹਨਾਂ ਨੇ ਹਾਂ ਉਹ ਸ਼ੁਰੂ ਤੋਂ ਹੀ ਆਈਓ ਬਣਦੇ ਨੇ।
ਹਾਂ।
ਬੱਚੇ ਬਣ ਜਾਂਦੇ ਅਲੱਗ-ਅਲੱਗ ਤਰੀਕੇ ਦੇ
ਹਾਂ ਨਾਲੇ ਜਲਦੀ ਵੀ ਹੋ ਜਾਂਦੀ ਐ। ਪੱਗ ਨਾ
ਜਲਦੀ ਵੀ ਹੋ ਜਾਂਦੀ ਐ‌।
ਹਮ।
ਹੋਰ ਸੁਣਾਓ? ਤੁਸੀਂ ਨੀ ਆਂਦੇ ਬੂਡੀ ਸਾਹਿਬ ਗੁਰਦੁਆਰੇ ਵਗੈਰਾ ਨਹੀਂ ਜਾਂਦੇ ਇੱਧਰ।
ਨਹੀਂ-ਨਹੀਂ ਮੈਂ ਆਈ ਹੋਈ ਹਾਂ। ਜਦੋਂ ਮੀਨਸ ਜਗਾਧਰੀ ਚੱਕਰ ਲੱਗਦਾ ਹੈਗਾ ਨਾ ਤੇ ਗੁਰਦੁਆਰੇ ਤੇ ਜ਼ਰੂਰ ਆਈ ਦਾ-ਬੂੜੀ ਸਾਹਿਬ ਆਈ ਦਾ।
ਮਾਨਤਾ ਬਹੁਤ ਏ ਬੂੜੀ ਸਾਹਿਬ ਗੁਰਦੁਆਰੇ ਦੀ।
ਹਾਂਜੀ-ਹਾਂਜੀ ਬਹੁਤ ਜ਼ਿਆਦਾ ਹੁਣ ਪਿੱਛੇ ਸ਼ਾਇਦ ਇੱਥੇ ਕੋਈ ਪ੍ਰੋਗਰਾਮ ਵੀ ਹੋ ਰਿਹਾ ਸੀ। ਥੋੜੇ ਟਾਇਮ ਪਹਿਲੇ ਤੇ ਲਾਈਵ ਵੀ ਆ ਰਿਹਾ ਸੀ।
ਆ ਰਿਹਾ ਸੀ।
ਹਾਂਜੀ, ਮੇਰੇ ਖਿਆਲ ਨਾਲ ਬਾਬ ਬਾਬਾ ਜੀ ਦਾ ਹੀ ਕੋਈ ਪ੍ਰੋਗਰਾਮ ਹੋਏਗਾ ਨਾ ਇਸ ਕਰਕੇ ਲਾਈਵ ਆ ਰਿਹਾ ਸੀ। ਬਹੁਤ ਟੈਂਟ ਵਗੈਰਾ ਲੱਗੀ ਹੋਈ ਸੀ ਪੂਰੀ ਡੈਕੋਰੇਸ਼ਨ ਹੋਈ ਦੀ ਸੀ।
ਹਾਂਜੀ।
ਹਾਂ।
ਹੋਰ ਸੁਣਾਓ। ਮੈਂ ਵੀ ਬੱਸ ਚੱਕਰ ਲਗਾਵਾਗੀ ਰਕਾਬ ਗੁੰਜ ਕੋਲ ਸਭ ਵਧੀਆ ਘਰ ਸਭ ਵਧੀਆ ਲਗਾਣਾ ਤੁਸੀਂ ਚੱਕਰ
ਹਾਂਜੀ-ਹਾਂਜੀ ਜ਼ਰੂਰ ਲਗਾਵਾਂਗੇ।
ਫੋਨ ਕਰਾਂਗੀ ਤੁਹਾਨੂੰ ਅਗਰ ਦਿੱਲੀ ਆਏ ਨਾ ਗੁਰਦੁਆਰੇ ਦਾ ਪੁੱਛਣਾ ਹੋਏ ਨਾ ਕੁਛ
ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ।
ਓਕੇ, ਸਤਿ ਸ਼੍ਰੀ ਅਕਾਲ ਠੀਕ ਹੈ। ਓਕੇ